ਸਤ ਸ੍ਰੀ ਅਕਾਲ ਜੀ, ਵਧੀਆ ਫੇਰ। ਧ ਵਾਹਿਗੁਰੂ ਦੀ ਮਿਹਰ ਦ ਤੁਸੀਂ ਦੱਸੋ ਹੋਰ ਘਰ ਪਰਿਵਾਰ ਸਭ ਠੀਕ?
ਸਭ ਵਧੀਆ ਜੀ।
ਮੈਂ ਕਿਹਾ ਚਲੋ ਅਗਰ ਤੁਸੀਂ ਫਰੀ ਹੋ ਤਾਂ ਤੁਹਾਡੇ ਨਾਲ ਡਿਸਕਸ ਕਰਾਂ। ਕਿ ਜਲਦੀ ਉੱਠਣ ਦੇ ਕੀ ਫਾਇਦੇ, ਨਾਲ ਕੀ ਨੁਕਸਾਨ ਹੈਗੇ। ਕਿਉਂਕਿ ਦੇਖੋ ਜਲਦੀ ਉੱਠਣਾ ਤੇ ਬਹੁਤ ਵਧੀਆ ਗੱਲ ਹੈਗੀ ਐਂ। ਕਿਉਕਿ ਸਵੇਰੇ ਉੱਠ ਕੇ ਬੰਦਾ, ਜਿਹੜਾ ਬੰਦਾ ਕਹਿੰਦਾ ਹੈਗੇ ਨਾ ਸਵੇਰੇ ਜਲਦੀ ਉੱਠਦਾ ਹੈ। ਉਹ ਬੰਦਾ ਦੇਖੋ ਕਦੇ ਵੀ ਬਿਮਾਰ ਨਹੀਂ ਰਹਿ ਪੈ ਸਕਦਾ। ਸਵਸਥ ਰਹਿੰਦਾ ਕਿਉਂਕਿ ਫਵੇਰ ਦੀ ਜਿਹੜੀ ਹਵਾ ਹੁੰਦੀ ਹੈ ਨਾ ਉਹ ਬੜੀ ਫਰੈਸ਼ ਏਅਰ, ਕੇ ਲਾਈ ਜਾਂਦੀ ਹੈ ਨਾ ਤਾਜ਼ੀ ਕਿਉਂਕਿ ਉਹਦੇ ਨਾਲ ਸਾਡੇ ਲੰਗਸ, ਸਾਡੇ ਫੇਫੜੇ, ਸਾਰੀ ਚੀਜ਼- ਮਤਲਬ ਤੰਦਰੁਸਤ ਰਹਿੰਦੇ ਹੈਗੇ ਅਸੀਂ ਕਿਉਂਕਿ ਸਾਡਾ ਮਨ ਸ਼ਾਂਤ ਰਹਿੰਦਾ ਹੈ। ਬੱਚਿਆਂ ਦਾ ਪੜਾਈ ਦੇ ਆਂਦਰ ਮਨ ਲੱਗੇਗਾ। ਤੁਸੀਂ ਸਵੇਰੇ ਉੱਠੋ ਪਾਰਕ ਜਾਓ, ਮੈਡੀਟੇਸ਼ਨ ਕਰੋ ਕਿਉਂਕਿ ਅੱਜ ਦੇ ਅੱਜ ਕੱਲ ਦੇ ਟਾਈਮ 'ਚ ਮਤਲਬ ਕੰਮ ਦਾ, ਪ੍ਰੈਸ਼ਰ ਹੈਗਾ, ਘਰ ਦਾ ਕੰਮ ਕਰੋ ਚਾਹੇ ਬਾਹਰ ਦਾ ਕੰਮ ਕਰੋ- ਦੋਨੋ ਕੰਮਾਂ ਚ ਇੰਨਾ ਪ੍ਰੈਸ਼ਰ ਹੈਗਾ ਇਨਸਾਨ ਦੇ ਅੰਦਰ। ਤੇ ਬੰਦੇ ਨੂੰ ਅਗਰ ਆਪਣਾ ਮਾਈੰਡ ਫਰੈਸ਼ ਕਰਨਾ ਹੈ ਤੇ ਸਵੇਰੇ ਉੱਠ ਕੇ ਬੰਦਾ ਜਾਏਗਾ। ਵਿਆਮ ਕਰੇਗਾ ਨਾਲ ਮੈਡੀਟੇਸ਼ਨ ਕਰੇ, ਫਰੈਸ਼ ਏਅਰ ਲਏ, ਚਿੜੀਆਂ ਦੀ ਆਵਾਜ਼। ਮਤਲਬ 'ਜ, ਪਸ਼ੀ-ਪਸ਼ੂ, ਪਕਸ਼ੀ ਦੀ ਆਵਾਜ਼ ਆਉਂਦੀ ਹੈਗੀ। ਨਾਲ ਕੋਈ ਚਾਰ ਦੋਸਤ ਵੀ ਮਿਲ ਜਾਂਦੇ ਹੈਗੇ, ਗੱਲ ਕਰਨ ਵਾਸਤੇ ਨਾ।
ਬਿਲਕੁਲ ਠੀਕ ਕਿਆ ਤੁਸੀਂ, ਦੇਖੋ ਸਵੇਰੇ-ਸਵੇਰੇ ਆਪਾਂ, ਦੇਖੋ ਜਲਦੀ ਉੱਠਦੇ ਹਾਂ ਤਾਂ ਇੱਕ ਤਾਂ ਦੇਖੋ, ਸਭ ਤੋਂ ਪਹਿਲਾਂ ਸਾਡੇ ਘਰ ਦੇ ਕੰਮ, ਕਿੰਨੇ ਛੇਤੀ-ਛੇਤੀ ਹੋ ਜਾਂਦੇ ਨੇ ਆਪਾਂ ਸਵੇਰੇ ਉੱਠ ਕੇ, ਆਪਦੇ ਸਾਰੇ ਘਰ ਦੇ, ਆਪਦੇ ਲ ਵੀ ਟਾਈਮ ਕੱਢ ਲੈਂਦੇ ਹਾਂ। ਜਿਵੇਂ ਆਪਾਂ ਸਵੇਰੇ ਸੈਰ ਤੇ ਚਲੇ ਗਏ ਥੋੜ੍ਹੀ ਦੇਰ, ਆਪਦੇ ਹ ਣ ਨਾਲ ਜਾਂ ਕਿਸੇ ਨਾਲ ਵੀ ਬਾਹਰ, ਤੁਸੀਂ ਕਿਹਾ ਦੋਸਤਾਂ ਨਾਲ ਵੀ ਬਾਹਰ ਜਾਂਦੇ ਆ, ਤਾਂ ਦੋਸਤ ਵੀ ਬਣ ਜਾਂਦੇ ਨੇ ਸਾਡੇ ਬਾਹਰ ਜਾ ਕੇ, ਸੈਰ ਕਰਦੇ ਹ ਤਾਂ ਸਵੇਰੇ-ਸਵੇਰੇ। ਔਰ ਦੇਖੋ, ਆਪਾਂ ਧੁੱਪ 'ਚ ਜਾਂਦੇ ਹਾਂ ਤਾਂ ਸਾਨੂੰ ਵਿਟਾਮਿਨ ਡੀ ਵੀ ਮਿਲਦਾ ਹੈ, ਕਿੰਨਾ ਵਧੀਆ ਸਾਡੇ ਬੋਡੀ ਲਈ, ਸਰੀਰ ਲਈ ਔਰ ਦੇਖੋ ਤੁਸੀਂ, ਆਕਸੀਜਨ ਵੀ ਸਾਡੇ ਸਵੇਰੇ-ਸਵੇਰੇ ਕਿੰਨੀ ਮਤਲਬ, ਫਰੈਸ਼ ਹਵਾ ਚੱਲਦੀ ਪਈ ਹੁੰਦੀ ਹੈ, ਉਹਦੇ 'ਚ ਕੋਈ ਮਤਲਬ ਉਹ ਜਿਵੇਂ ਆਪਾਂ, 'ਦ ਦੁਪਹਿਰ ਨੂੰ ਜਾਂ ਕਿੱਥੇ ਜ ਜਦੋਂ ਜਾਂਦੇ ਹਾਂ ਤਾਂ, ਕਿੰਨਾ ਪੋਲਊਸ਼ਨ ਹੁੰਦਾ ਹੈ। ਸਵੇਰ ਦੀ ਹਵਾ ਤਾਂ ਦੇਖੋ, ਕਿੰਨੀ ਸਾਫ਼ ਸੁਥ ਸੂਥਰੀ ਹੁੰਦੀ ਹੈ, ਸਾਡੀ ਸੇ ਆਪਾਂ ਸਾਸ ਲੈਂਦੇ ਹਾਂ ਫੇਫੜੇ ਨਾਲ, ਸਾਡੇ ਫੇਫੜੇ ਵੀ ਮਜ਼ਬੂਤ ਬਣਦੇ ਨੇ ਆਕਸੀਜਨ ਵੀ ਮਿਲਦੀ ਹੈ, ਸਾਨੂੰ।
ਹਾਂਜੀ ਹਾਂਜੀ, ਬਿਲਕੁਲ ਸਹੀ ਆਖਿਆ, ਦੇਖਿਓ ਸਵੇਰ ਦਾ ਟਾਈਮ ਤੇ ਮਤਲਬ ਚਾਹੇ ਤੁਸੀਂ ਬੱਚਾ ਹੋਏ, ਚਾਹੇ ਬੁੱਢਾ ਹੋਏ, ਚਾਹੇ ਜਵਾਨ ਹੋਏ, ਚਾਹੇ ਕੋਈ ਵੀ ਹੋਏ ਹਰ, ਹਰ ਜਨਰੇਸ਼ਨ ਵਾਸਤੇ ਵਧੀਆ, ਦੇਖੋ ਇੱਕ ਅਗਰ ਸਟੂਡੈਂਟ ਹੈਗਾ ਉਹ ਸਵੇਰ ਦੇ ਸਮੇਂ ਉੱਠ ਕੇ ਤੜਕੇ ਉੱਠ ਕੇ ਗਿਆ, ਪੜ੍ਹਾਈ ਕਰ ਰਹੇ ਆ ਤੇ ਦੇਖੋ ਸਵੇਰ ਤਾਂ ਸਮੇਂ ਤੇ, ਪੜ੍ਹਾਈ ਵਾਸਤੇ ਬਹੁਤ ਹੀ ਵਧੀਆ ਆਖਿਆ ਗਿਆ ਹੈਾ। ਕਿਉਂਕਿ, ਉਸ ਸਮੇਂ ਸਾਡਾ ਮਨ ਜਿਹੜਾ ਹੁੰਦਾ, ਉਹ ਸ਼ਾਂਤ ਹੁੰਦਾ ਹੈ, ਦਿਮਾਗ ਬਿਲਕੁਲ ਫਰੈਸ਼ ਮਾਇੰਡ ਹੁੰਦਾ ਹੈ। ਦੇਖੋ ਪੜ੍ਹੀ ਕੋਈ ਵੀ ਚੀਜ਼ ਨਾ, ਸਾਨੂੰ ਜਲਦੀ ਯਾਦ ਹੋ ਜਾਂਦੀ ਹੈ। ਕਿਉਂਕਿ ਉਸ ਸਮੇਂ, ਕੋਈ ਸ਼ਾਂਤੀ ਹੁੰਦੀ ਹੈ। ਕੋਈ ਸ਼ੋਰ ਸ਼ਰਾਬਾ ਨਹੀਂੀ ਹੁੰਦਾ, ਕੋਈ ਗਾੜੀਆਂ ਦੀ ਵਿਕਲ ਆਵਾਜ਼ ਨਹੀਂ ਹੁੰਦੀ, ਨਾ ਕੋਈ ਵੈਸੇ ਗਲੀ 'ਚ ਕੋਈ ਕੰਮ ਕਰਨ ਆਉਂਦਾ, ਬੰਦਾ ਓਦਾਂ ਦਾ ਪੂਰਾ ਧਿਆਨ ਜਿਹੜਾ ਹੁੰਦਾ, ਸਾਡਾ ਪੜ੍ਹਾਈ ਦੇ ਅੰਦਰ ਜਾਂਦਾ। ਵਿਦਿਆਰਥੀ ਸਟੂਡੈਂਟ ਵਾਸਤੇ ਤੇ ਮੈਂ ਕਹਾਂਗੀ, ਬਹੁਤ ਹੀ ਵਧੀਆ ਟਾਈਮ ਹੁੰਦਾ, ਸਵੇਰੇ ਉੱਠੇ ਪੜ੍ਹੇ ਦੇਖੋ, ਕਿੰਨੀ ਜਲਦੀ ਉਹਨੂੰ ਉਹ ਜਿਹੜਾ ਕੰਮ, ਉਹਨੇ ਪੂਰੇ ਚਾਰ ਘੰਟੇ 'ਚ ਕਰਨਾ ਹੈ ਨਾ ਪੂਰੇ ਦਿਨ 'ਚ ਉਹ ਪੂਰਾ ਦੋ ਘੰਟੇ 'ਚ ਕਰ ਲਏਗਾ ਕਿਉਂ, ਕਿਉਂਕਿ ਬੰਦਾ, ਫਰੈਸ਼ ਮਾਈੰਡ ਹੁੰਦਾ ਨਾ ਬਿਲਕੁਲ ਓਦਾ।
ਬਿਲਕੁਲ ਬਿਲਕੁਲ, ਦੇਖੋ ਸਵੇਰੇ ਆਪਾਂ ਜਲਦੀ ਉੱਠਦੇ ਹਾਂ ਤਾਂ, ਉਹਦੇ ਨਾਲ ਆਪਾਂ ਨੂੰ ਕਿੰਨੇ ਫ਼ਾਇਦਾ ਹੈ। ਆਪਾਂ ਇੱਕ ਤੋਂ ਦੇਖੋ, ਵਰਕ ਆਊਟ ਕਰ ਲੈਂਦੇ ਹਾਂ, ਰਨਿੰਗ ਵੀ ਕਰ ਸਕਦੇ ਹਾਂ। ਵੋਕ ਵੀ ਕਰ ਸਕਦੇ ਹਾਂ, ਔਰ ਸਾਨੂੰ ਕਿੰਨਾ ਸਮੇਂ ਮਿਲ, ਟਾਈਮ ਮਿਲ ਜਾਂਦਾ ਹੈ ਨਾ, ਉਹਦੇ ਨਾਲ ਸਾਡਾ ਦੇਖੋ, ਤੁਸੀਂ ਆਪਦੇ ਵਜਨ ਆਪਦਾ ਆਪਾਂ, ਵਜ਼ਨ ਵੀ ਘੱਟ ਕਰ ਸਕਦੇ ਹਾਂ। ਸਾਡਾ ਦਿਲ ਵੀ, ਕਿੰਨਾ ਸਵਸਥ ਰਹਿੰਦਾ ਹੈ। ਔਰ ਆਪਾਂ, ਸਵੇਰੇ ਜਲਦੀ ਉੱਠਦੇ ਹਾਂ। ਤਾਂ ਸਾਡਾ ਮ, ਮੈਟਾਬੋਲਿਜ਼ਮ ਵੀ ਵਧੀਆ ਹੁੰਦਾ ਹੈ, ਜਿਸੇ ਸਾਡਾ ਪੇਟ ਵੀ ਸਾਫ਼ ਹੋ ਜਾਂਦਾ ਹੈ, ਰ ਦੇਖੋ ਕਿੰਨਾ ਮਤਲਬ, ਆਪ ਦਾ ਸਰੀਰ ਆਪ ਸਾਡਾ ਚੁਸਤ-ਦਰੁਸਤ ਰਹਿੰਦਾ ਹੈ।
ਹਾਂ! ਕਿਉਂਕਿ ਸਾਡੀ ਬੋਡੀ ਨੂੰ ਬਲੱਡ ਸਰਕੂਲੇਸ਼ਨ ਅਗਰ ਦੇਖੋ ਸਹੀ ਮਿਲੇਗਾ। ਅਗਰ ਸਾਨੂੰ ਫਰੈਸ਼ ਏਅਰ ਮਿਲ ਰਹੀ ਹੈ, ਆਕਸੀਜਨ ਜਾ ਰਹੀ ਹੈ, ਸਾਨੂੰ ਪੋਲਿਊਸ਼ਨ ਵਾਲੀ ਏਅਰ ਨਈ ਮਿਲ ਰਹੀ ਫਰੈਸ ਏਅਰ ਸਾਡੀ ਬੋਡੀ ਦੇ ਅੰਦਰ ਜਾਏਗੀ ਦੇਖੋ ਬਲੱਡ ਸਰਕੂਲੇਸ਼ਨ ਸਹੀ ਹੋਏਗਾ ਤੇ ਸਾਡੇ ਸਾਨੂੰ ਕੋਈ ਲੰਗਸ ਦੀ, ਕਿਡਨੀ ਦੀ, ਕੋਈ ਹਾਰਟ ਦੀ ਕੋਈ ਸ਼ੂਗਰ ਨੀ, ਕੋਈ ਬੀ ਪੀ ਨੀ, ਕੋਈ ਦਿੱਕਤ ਹੋਣੀ ਨੀ ਪ੍ਰੋਬਲਮ ਹੀ ਨੀ ਹੋਣੀ ਤੇ ਸਾਡਾ ਸਰੀਰ ਬਿਲਕੁਲ ਸਵਸਥ ਹੀ ਰਹਿਣਾ ਨਾ
ਬਿਲਕੁਲ-ਬਿਲਕੁਲ ਆਪਾਂ ਦੇਖੋ ਸਵੇਰੇ ਜਲਦੀ ਉੱਠਦੇ ਆਂ ਤਾਂ ਅ ਸਾਨੂੰ ਰਾਤ ਨੂੰ ਨੀਂਦ ਵੀ ਕਿੰਨੀ ਵਧੀਆ ਆਂਦੀ ਹੈ, ਸਾਡੀ ਨੀਂਦ ਵੀ ਮਤਲਬ ਸਾਨੂੰ ਟਾਈਮ ਨਾਲ ਆਂਦੀ ਹੈ ਤਾਂ ਸਾਡੀ ਨੀਂਦ ਵੀ ਪੂਰੀ ਹੋ ਜਾਂਦੀ ਆ ਆਪਾਂ ਕਦੇ ਦੇਖੋ ਆਪਾਂ ਜਲਦੀ ਉੱਠਦੇ ਆ ਤਾਂ ਕਿੰਨਾ ਵਧੀਆ ਲੱਗਦਾ ਥੱਕ ਸਾਨੂੰ ਥਕਾਨ ਵੀ ਨੀ ਹੁੰਦੀ ਬਿਲਕੁਲ ਵੀ। ਆਪਾਂ ਚੁਸਤੀ ਨਾਲ ਸਾਰਾ ਆਪਦਾ ਊਰਜਾ ਨਾਲ ਕੰਮ ਕਰ ਲੈਂਦੇ ਆ ਐਨਰਜੀ ਨਾਲ
ਹਾਂਜੀ-ਹਾਂਜੀ-ਹਾਂਜੀ ਦੇਖੋ ਸਵੇਰੇ ਉੱਠਣ ਨਾਲ ਨਾ ਤੁਹਾਨੂੰ ਇੱਕ ਫਾਇਦਾ ਵਧੀਆ ਐ ਵੀ ਮਿਲਦਾ ਹੈਗਾ ਕਿ ਤੁਹਾਡੇ ਵਿੱਚ ਸਕਰਾ ਰਾਤਮਕ ਸੋਚ ਆਂਦੀ ਏ ਮਤਲਬ ਸਕਾਰਾਤਮਕ ਸੋਚ ਮਤਲਬ ਕਹਿਣ ਦਾ ਮਤਲਬ ਐ ਹੋ ਗਿਆ ਪੋਜ਼ਟਿਵ ਵਾਈਬੀਜ ਆਣੀ ਏ ਕਿਉਂਕਿ ਅਗਰ ਤੁਸੀਂ ਸਵੇਰੇ ਉੱਠ ਕੇ ਜਲਦਬਾਜ਼ੀ ਦੇ ਆਪਣੇ ਦੈਨਿਕ ਕਾਰਯ ਪੂਰੇ ਕਰਦੇ ਹੋ ਟਾਈਮ ਨਾਲ ਨਾਸ਼ਤਾ ਕਰਨਾ ਤੁਸੀਂ ਸੁਣਿਆ ਹੀ ਹੋਏਗਾ ਜਿਹੜਾ ਬੰਦਾ ਨਾਸ਼ਤਾ ਕਰਦਾ ਏ ਨਾ ਓ ਰਾਜਾ ਵਾਲੀ ਜ਼ਿੰਦਗੀ ਜਿੰਨਾ। ਜਿੰਦਾ ਨਾਸ਼ਤਾ ਨਾਸ਼ਤੇ ਦਾ ਟਾਈਮ ਕੀ ਹੈ ਸੱਤ ਤੋਂ ਨੌ ਸੱਤ ਤੋਂ ਨੌ ਮਤਲਬ ਤੋਂ ਤੁਸੀਂ ਅਗਰ ਸਵੇਰੇ ਜਲਦੀ ਉੱਠੋਗੇ ਵੋਕ ਤੇ ਜਾਓਗੇ ਜਾਂ ਕੋਈ ਯੋਗਾ ਕਰੋਗੇ ਜਾਂ ਜਿੰਮ ਜਾਓਗੇ ਫਿਰ ਆ ਕੇ ਨਾਓ ਦੋਗੇ ਪਰਮਾਤਮਾ ਦਾ ਨਾਂ ਲਓਗੇ, ਨਾਸ਼ਤਾ ਕਰੋਗੇ ਤੇ ਦੇਖੋ ਤੁਸੀਂ ਅਗਰ ਪੂਰੇ ਦਿਨ ਦਾ ਸ਼ਡਿਊਲ ਬਣਾ ਕੇ ਰੱਖੋਗੇ ਨਾ ਤੇ ਤੁਹਾਡੇ ਸਾਰੇ ਤੁਹਾਡੇ ਲਈ ਸਾਰੇ ਕੰਮ ਆਸਾਨ ਹੋ ਜਾਣੇ ਐ ਤੁਹਾਡਾ ਜੋ ਹੈ ਆਤਮ- ਵਿਸ਼ਵਾਸ ਵੜ ਜਾਣਾ ਆ ਤਾਂ ਕਿ ਤੁਹਾਡਾ ਜੀਵਨ ਜਿਹੜਾ ਏ ਉਹ ਬਿਲਕੁਲ ਸੂਟੇਬਲ ਹੋ ਜੇਗਾ ਤੁਸੀਂ ਅਗਰ ਅੱਛੇ ਹੋ ਗਏ ਤਾਂ ਅੱਗੇ ਆਣ ਵਾਲੀ ਤੁਹਾਡੀ ਜਨਰੇਸ਼ਨ ਵੀ ਵਧੀਆ ਬਣਨੀ ਹੈਗੀ ਨਾ
ਬਿਲਕੁਲ ਜੀ, ਬਿਲਕੁਲ, ਆਪਾਂ ਦੇਖੋ ਸਵੇਰੇ ਜਲਦੀ ਉੱਠਦੇ ਆ ਕਿਤਾਬਾਂ ਆਪਦੇ ਦਫ਼ ਜਲਦੀ ਉੱਠਦੇ ਆ ਤਾਂ ਆਬਦੇ ਦਫ਼ਤਰ ਦੇ ਜਾਂ ਕੋਲਜ ਲਈ ਆਪਾਂ ਕਿੱਥੇ ਵੀ ਕਿੱਥੇ ਜਾਣਾ ਏ ਤਾਂ ਆਪਾਂ ਟਾਈਮ ਨਾਲ ਸਾਰੇ ਕੰਮ ਕਰ ਲੈਂਦੇ ਆ ਸਾਨੂੰ ਐ ਹੁੰਦਾ ਕਿ ਆਪਾਂ ਨੂੰ ਜਲਦਬਾਜ਼ੀ ਨੀ ਹੁੰਦੀ ਕੋਈ ਵੀ ਆਪਾਂ ਟਾਈਮ ਤੋਂ ਪਹਿਲਾਂ ਹੀ ਆਪਦੇ ਕੰਮ ਕਰ ਲੈਂਦੇ ਆ, ਅਗਰ ਸਵੇਰੇ ਜਲਦੀ ਉੱਠਦੇ ਆ ਤਾਂ
ਹਾਂ ਬਿਲਕੁਲ ਇਹ ਤੇ ਗੱਲ ਤੁਸੀਂ ਸਹੀ ਕਹੀ ਕਿਉਂਕਿ ਦੇਖੋ ਅਹ ਬੱਚਾ ਜੇੜਾ ਹੈਗਾ ਜੇੜਾ ਕੋਲਜ ਜਾਣੇ ਵਾਲਾ ਬੱਚਾ ਅਗਰ ਟਾਈਮ ਨਾਲ ਨੀ ਉੱਠੇਗਾ ਉਨੂੰ ਟਾਈਮ ਦੀ ਵੈਲਿਊ ਕਿਵੇਂ ਪਤਾ ਚਲੇਗੀ ਸਾਨੂੰ ਵੀ ਆਪਣੇ ਬੱਚਿਆਂ ਨੂੰ ਟਾਈਮ ਦੀ ਵੈਲਿਊ ਸਿਖਾਣੀ ਐ ਨਾ ਕੀ ਪਤਾ ਹੈਗਾ ਬੱਚੇ ਨੇ ਸਕੂਲ ਜਾਣਾ ਸੱਤ ਵਜੇ ਤੇ ਬੱਚੇ ਨੂੰ ਸਾਢੇ ਪੰਜ-ਛੇ ਵਜੇ ਉਠਾਵਾਂਗੇ ਨਾਹ ਧੋ ਕੇ ਪਰਮਾਤਮਾ ਦਾ ਨਾਂ ਲੈ ਕੇ ਨਾਸ਼ਤਾ ਕਰਕੇ ਸਕੂਲ ਜਾਏ ਤੇ ਬੱਚੇ ਦਾ ਰੂਟੀਨ ਵੀ ਬਨਾ ਰਹੂਗਾ ਬੱਚਾ ਫੇਰ ਐਵੀਂ ਪਰ ਕਿਉਂਕਿ ਦੇਖੋ ਸੁਬੇ।
ਉਹਨੂੰ ਪੜ੍ਹਾਈ ਲਈ ਵੀ ਟਾਈਮ ਮਿਲ ਜਾਂਦਾ ਨਾ, ਸਵੇਰੇ ਅਗਰ ਆਪਾਂ ਜਲਦੀ ਉੱਠਦੇ ਆ ਤਾਂ।
ਹੂੰ, ਦੇਖੋ ਸਵੇਰੇ ਜਲਦੀ ਉਠਣ ਕੇ ਸਮੇਂ ਆਪੋ ਸੋਨਾ ਵੀ ਤੋਂ ਬਹੁਤ ਜ਼ਰੂਰੀ ਹੈ ਨਾ, ਆਪ ਰਾਤ ਮੇ ਮੋਬਾਇਲ ਫੋਨ, ਟੀ ਵੀ, ਅਨਅ ਕੋਈ ਵੀ ਸਕਰੀਨ ਹੈ, ਉਸਕਾ ਪ੍ਰਯੋਗ ਨਾ ਕਰੇ। ਤੇ ਸੁਬੇ ਜਲਦੀ ਉਠਣਾ, ਕੇ ਲੀਏ, ਬਹੁਤ ਮਤਲਬ ਈਜ਼ੀ ਹੋ ਜਾਏਗਾ, ਤੁਸੀਂ ਅਗਰ ਸੋਚ ਚੋ ਕਿ ਮੈਂ, ਸਵੇਰੇ ਜਲਦੀ ਉੱਠ ਜਾ, ਹਾਂ। ਤੁਸੀਂ ਰਾਤੀ ਜਲਦੀ ਸੋਇਆ ਕਰੋ ਨਾ। ਨਾ ਮੋਬਾਈਲ ਯੂਜ ਕਰੋ, ਨਾ ਟੀ ਵੀ ਦੇਖੋ, ਨਾ ਕੋਈ ਸਕਰੀਨ। ਤੁਸੀਂ ਵੀ ਸੋਓਗੇ, ਨਾਲ ਤੁਹਾਡੇ ਬੱਚੇ ਵੀ ਸੋਏਗੇ ਤੇ ਦੇਖੋ ਕਿੰਨਾ ਫਾਇਦਾ ਹੈਗਾ, ਕਿਉਂਕਿ ਅਗਰ ਅਸੀਂ ਪ੍ਰਾਪਤ ਨੀਂਦ ਲੈਂਦੇ ਹੈਗੇ, ਤੇ ਸਾਡਾ ਬੋਡੀ ਜਿਹੜੀ ਹੈਗੀ ਉਹ ਬਿਲਕੁਲ ਪ੍ਰੋਪਰ, ਵਿਕਸਿਤ ਹੋ ਜਾਂਦੀ ਏ ਨਾ ਕਹਿਣ ਦਾ ਮਤਲਬ ਮੇਰਾ ਇਹ‌ ਹੋ ਆ।
ਕੀ? ਆਪਾਂ ਦੇਖੋ ਸਵੇਰੇ ਜਲਦੀ ਉੱਠਦੇ ਆ, ਤਾਂ ਸਾਡੇ ਕੋਲ ਕਿੰਨਾ ਜਾਦਾ ਟਾਈਮ ਹੁੰਦਾ ਏ ਆਪ ਦੇ ਲਈ। ਆਪਾਂ ਜਲਦੀ ਉੱਠਦੇ ਆ, ਤਾਂ ਦਿਨ ਦੀ ਸ਼ੁਰੂਆਤ ਐਵੇਂ ਲੱਗਦੀ ਏ ਸਾਨੂੰ, ਕਿੰਨਾ ਵੱਡਾ ਦਿਨ ਹੋ ਗਿਆ ਅੱਜ।
ਔਰ ਆਪਾਂ ਜਿਹੜਾ ਆਪਦਾ ਡੇਲੀ ਦਾ ਕੰਮ ਕਰਨਾ ਆਉਂਦਾ ਹੈ, ਇੱਕ ਆਪਾਂ ਉਹ ਬਣਾ ਸਕਦੇ ਹਾਂ ਕਿ ਕਿ ਕਿਹੜਾ ਕੰਮ, ਕਿਵੇਂ ਕਰਨਾ? ਕਿੰਨੇ ਟਾਈਮ 'ਚ ਕਰਨਾ, ਸਾਨੂੰ ਟਾਈਮ ਮਿਲ ਜਾਂਦਾ। ਜਲਦਬਾਜ਼ੀ ਵੀ ਸਾਡੇ ਕੋਲ ਕੋਈ ਨਹੀਂ ਹੁੰਦੀ, ਕਿਉਂਕਿ ਅੱ ਸਾਡੇ ਆਪਾਂ ਸਵੇਰੇ ਜਲਦੀ ਉੱਠਦੇ ਹਾਂ ਤਾਂ ਟਾਈਮ ਹੀ ਟਾਈਮ ਹੁੰਦਾ ਸਾਡੇ ਕੋਲ, ਆਪਾਂ ਆਰਾਮ ਨਾਲ ਆਵਦੇ ਕੰਮ ਪੂਰੇ ਕਰ ਸਕਦੇ ਆ। ਸਾਨੂੰ ਕੰਮ ਕਰਨ ਲਈ ਟਾਈਮ ਮਿਲ ਜਾਂਦਾ ਨਾ ਫਿਰ ਪੂਰਾ।
ਹਾਂਜੀ। ਦੇਖੋ ਸਵੇਰੇ ਜਲਦੀ ਉੱਠਣਾ ਇੱਕ ਬਹੁਤ ਹੀ ਅੱਛੀ, ਆਦਤ ਵੀ ਹੈਗੀ। ਸਾਡਾ ਜੀਵਨ ਜਿਹੜਾ ਇਹਦਾ ਅਨੁਸ਼ਾਸਿਤ ਰਹਿੰਦਾ ਹੈ, ਸਵਸਥ ਰਹਿੰਦਾ ਹੈ। ਜ਼ਿੰਦਗੀ ਜਿਹੜੀ ਐਸੀ ਸਫਲ ਬਣਦੀ ਹੈਗੀ, ਕਿਉਂਕਿ ਦੇਖੋ ਅਗਰ ਤੁਸੀਂ ਨੌਕਰੀ ਤੇ ਜਾਣਾ ਹੈ ਤੇ ਤੁਸੀਂ ਜਲਦੀ ਉੱਠੋਗੇ। ਜਲਦੀ ਜਾਓਗੇ ਤਾਂ ਤੁਹਾਡਾ ਬੋਸ ਵੀ ਤੁਹਾਡੇ ਨਾਲ ਖੁਸ਼ ਹੋਏਗਾ ਨਾ, ਕਿਉਂਕਿ ਸਵੇਰੇ ਦਾ ਜਿਹੜਾ ਐਡਮੋਸਫੇਅਰ ਹੁੰਦਾ ਆਸ ਪਾਸ ਦਾ, ਉਹ ਬਿਲਕੁਲ ਫਰੈਸ਼ ਏਅਰ ਹੁੰਦੀ ਏ, ਪੋਲਿਊਸ਼ਨ ਨਹੀਂ ਹੁੰਦਾ। ਕਦੀ ਤੁਸੀਂ ਮੇਜਰ ਕਰੋਗੇ ਨਾ ਜਾਂ ਕਦੀ ਨਿਊਜ਼ ਚ ਪੜ੍ਹੋ ਜਾਂ ਮੋਬਾਇਲ ਚ ਟਰੈਕ ਕਰੋਗੇ, ਸਵੇਰ ਦੇ ਸਮੇਂ, ਪਲੋਸ਼ਨਣ ਬਿਲਕੁਲ ਹੀ ਘੱਟ ਹੋਵੇਗਾ। ਤੇ ਜਿਹੜਾ ਸਾਡੀ ਸਿਹਤ ਵਾਸਤੇ ਵੀ, ਸਾਡੇ ਮਨ ਵਾਸਤੇ ਵੀ, ਸਾਦੇ ਹਾਰਡ ਵਾਸਤੇ ਵੀ ਬਹੁਤ ਹੀ ਜ਼ਰੂਰੀ ਹੈਗੀ। ਜਿਹੜੇ ਲੋਕੀ ਜਲਦੀ ਉੱਠਦੇ ਆ ਨਾ ਸਵੇਰੇ ਉਹ ਵਿਅਕਤੀ, ਪੂਰਾ ਦਿਨ, ਮਤਲਬ ਐਕਟਿਵ ਰਹਿੰਦੇ ਹੈਗੇ। ਮਤਲਬ ਉਹਨਾਂ ਦੇ ਵਿੱਚ ਬੜੀ ਐਨਰਜੀ ਹੁੰਦੀ ਹੈਗੀ, ਸਭ ਨਾਲ ਵਧੀਆ ਗੱਲ ਕਰਦੇ ਹੈਗੇ ਨਾ ਉਹ ਬੰਦੇ।
ਉਹ ਤਾਂ ਹੁੰਦਾ ਈ ਏ 'ਦੇਖੋ ਆਪਾਂ ਸਵੇਰੇ ਉੱਠਦੇ ਹਾਂ ਤਾਂ, ਇੱਕ ਤਾਂ ਆਪਾਂ ਸਵੇਰੇ- ਸਵੇਰੇ ਉੱਠ ਕੇ ਪਰਮਾਤਮਾ ਦਾ ਨਾਂ ਲੈ ਲੈਂਨੇ ਆ, ਨਾਲ- ਨਾਲ ਸਾਨੂੰ ਇਹ ਹੁੰਦਾ ਕਿ ਆਪ ਆਪਾਂ ਐਕਸਰਸਾਈਜ਼ ਵਗੈਰਾ ਵੀ ਕਰ ਲੈਂਨੇ ਆ। ਬਿਲਕੁਲ ਜੀ। ਐਕਸਰਸਾਈਜ਼ ਵਗੈਰਾ ਵੀ ਕਰ ਲੈਂਨੇ ਆ। ਬੱਚੇ ਹੁੰਦੇ ਨੇ, ਬੱਚੇ ਅਗਰ ਟਾਈਮ ਨਾਲ ਉੱਠਦੇ ਆ ਤਾਂ ਉਹਨਾਂ ਨੂੰ ਵੀ ਪੜ੍ਹਾਈ ਕਰਨ ਲਈ ਔਰ ਪੜ੍ਹਾਈ ਦਾ ਤਾਂ ਸਵੇਰ ਦਾ ਟਾਈਮ ਵੈਸੇ ਕਿੰਨਾ ਵਧੀਆ ਹੁੰਦਾ ਬੰਦੇ ਕੋਲ। ਤੌ ਸਾਰੇ ਕੰਮ ਸਾਡੇ ਵਧੀਆ ਤਰੀਕੇ ਨਾਲ ਨਿਬੜ ਜਾਂਦੇ ਨੇ। ਔਰ ਤਾਂਨੂੰ ਆਵਦੇ ਲਈ ਵੀ ਟਾਈਮ ਮਿਲ ਜਾਂਦਾ ਆਪਾਂ ਕੁਛ ਕਰਨਾ ਹੈ, ਆਪਦੇ ਲਈ ਕੁਛ ਟਾਈਮ ਨਿਕਾਲਣਾ ਬੰਦੇ ਨੇ। ਤਾ ਅ ਆਪ ਦੇ ਲਈ ਵੀ ਹੋ ਜਾਂਦਾ ਸਭ ਕੁਛ
ਹੂੰ ਦੇਖੋ ਆਖਿਰ 'ਚ ਤੇ ਮੈਂ ਤੇ ਇਹੀ ਕਹਾਂਗੀ। ਕਿ ਅਗਰ ਸਵੇਰੇ ਜਲਦੀ ਉੱਠਣਾ ਇੱਕ ਮਤਲਬ ਆਦਤ ਈ ਨਈ ਹੈਗੀ ਸਾਡੀ-ਸਾਡੀ ਸਵਸਥ ਔਰ ਸਫਲ ਜੀਵਨ ਕੀ ਕੁੰਜੀ ਵੀ ਹੈਗੀ। ਅਗਰ ਸਾਨੂੰ ਮਤਲਬ ਲਾਈਫ 'ਚ ਸਕਸੈਸ ਪਾਣੀ ਹੈਗੀ। ਆਪਣੀ ਬੋਡੀ ਨੂੰ ਫਿੱਟ ਰੱਖਣਾ ਕਿਉਂਕਿ ਅੱਜ ਕੱਲ੍ਹ ਇਨਸਾਨ ਨੂੰ ਦੋ ਈ ਚੀਜ਼ਾਂ ਚਾਈਦੀਆਂ। ਅਕਸਰ ਦੇ ਨਾਲ ਆਪਣੇ ਹੈਲਦੀ ਜੀਵਨ ਦੋਨੋ ਚੀਜ਼ਾਂ ਵਾਸਤੇ ਸਾਨੂੰ ਜਲਦੀ ਉੱਠਣਾ ਬੋਤ ਜ ਕਿਉਂਕਿ ਜੇੜਾ ਵਿਅਕਤੀ ਜਲਦੀ ਸਵੇਰੇ ਉੱਠਣ ਦੀ ਆਦਤ ਪਾ ਲਏਗਾ ਨਾ ਓ ਜੀਵਨ 'ਚ ਹਮੇਸ਼ਾ ਸਫਲ ਰਏਗਾ ਸਵਸਥ ਰਏਗਾ ਔਰ ਖੁਸ਼ ਰਏਗਾ। ਤੇ ਮੈਂ ਤਾਂ ਇਹੀ ਕਵਾਂਗੀ ਕਿ ਤੁਸੀਂ ਜਲਦੀ ਉੱਠੋ ਨਾਲ ਆਪਣੇ ਆਸ ਪਾਸ ਸਭ ਨੂੰ ਕਹੋ ਕਿ ਛੇਤੀ ਜਲਦੀ ਉੱਠੇ।
ਬਿਲਕੁਲ ਜੀ ਬਿਲਕੁਲ ਚਲੋ ਵਧੀਆ ਲੱਗਿਆ ਤੁਹਾਡੇ ਨਾਲ ਗੱਲ ਕਰਕੇ ਸਤਿ ਸ਼੍ਰੀ
ਸਤਿ ਸ਼੍ਰੀ ਅਕਾਲ ਜੀ।